ਲੋ ਓ
ਸਸਰੀ ਆ ਕਾਲ ਜੀ
ਸਸਰੀ ਕਾਲ ਜੀ ਹੋਰ ਠੀਕ ਓ
ਹਾਂਜੀ ਠੀਕ ਐ ਤੁਸੀਂ ਠੀਕ ਓ
ਹਾਂਜੀ ਹਾਂਜੀ ਈ ਕੀ ਕਰਦੇ ਸੀ ਈ
ਬਸ ਰੋਟੀ ਪਾਣੀ ਮੁਕੀ ਹੋਣੀ ਈ ਸਾਰਾ
ਨਹੀਂ ਨਾ ਅੱਛਾ ਕੀ ਬਣਾਇਆ ਅੱਜ ਐ
ਅੱਜ ਨਾ ਮੈਨੇ ਏ ਮੂੰਗਾਂ ਦੀ ਦਾਲ ਤੇ ਆਲੂ ਦੀ ਸ ਸਬਜ਼ੀ ਬਣਾਈ ਐ ਸੁੱਕੀ ਈ ਸਵੇਰੇ ਵੀ ਫੁੱਲ ਆਲੂ ਬਣਾਇਆ ਸੀਗਾ ਹੁਣ ਵੀ ਥੋੜਾ ਜਿਹਾ ਆਲੂ ਪਵੇ ਉਈ ਥੋੜਾ ਜਿਹਾ ਉਹ ਆਲੂ ਤੋੜ ਲੈ ਏ ਤਾਨੂੰ ਦੀਤੇ ਤੇ ਏ ਭੁਲ ਗੇ ਏ ਆਛਾ ਅੱਛਾ ਅੱਛਾ
ਖਾਲੇ ਛੋਲੇ ਏ
ਜਨਾ ਰਾਤੀ ਓ ਖਾਲ ਦਿੰਦੀ ਦੀ ਈ ਹੈਲੋ ਓ ਹੈਲੋ ਓ ਹੈਲੋ ਓ ਹੈਲੋ ਓ ਹੈਲੋ ਓ ਹੈਲੋ ਓ ਹੈਲੋ ਹੈਲੋ